ਹੈਲੋ। ਹਾਂਜੀ, ਸ ਸ਼੍ਰੀ ਕਾਲ।
ਹਾਂ ਲੋ
ਹੈਲੋ ਹੈਲੋ ਤੁਆਨੂੰ ਆਵਾਜ਼ ਆਂਦੀ ਐ ਸਾਡੀ?
ਹੈਲੋ।
ਹੈਲੋ ਤੁਆਨੂੰ ਆਵਾਜ਼ ਆ ਰੀ ਏ ਮੇਰੀ?
ਹਾਂਜੀ ਹੁਣ ਆਈ ਮੈਨੂੰ ਆਵਾਜ਼ ਨਾ ਪਹਿਲੇ ਨੀ ਆ ਰਹੀ ਸੀ।
ਅੱਛਾ ਅੱਛਾ। ਅੱਛਾ ਅੱਛਾ ਕੋਈ ਨੀ ਕੋਈ ਨੈਟ ਵਰਕ ਇਸ਼ੂ ਹੋਣਾ ।
ਹਾਂਜੀ ਹੋਰ ਠੀਕ ਹੋ ਤੁਸੀਂ?
ਹਾਂਜੀ ਤੁਸੀਂ ਠੀਕ ਓ?
ਹਾਂਜੀ ਹਾਂਜੀ ਮੈਂ ਤੇ ਠੀਕ ਆਂ, ਤੁਸੀਂ ਸੁਣਾਓ ਤੁਸੀ ਠੀਕ ਠਾਕ।
ਹਾਂਜੀ, ਬਸ ਵਧੀਆ ਚੱਲਦਾ ਪਿਆ ਸ। ਅ ਬਸ ਰੱਬ ਦੀ ਕਿਰਪਾ ਐ ਚੱਲੀ ਜਾਂਦਾ ਐ। ਹੋਰ ਬੱਚੇ ਠੀਕ ਨੇ ਤੁਆਡੇ ਘਰ। ਸਭ ਵਧੀਆ।
ਬਸ ਕੀ ਕਰੀਏ ਛੁੱਟੀਆਂ ਪਈਆਂ ਦੀਆਂ ਬੱਚਿਆਂ ਨੇ ਤੰਗ ਈ ਕਰਨਾ ਏ। ਹੋਰ ਸੋ ਨਬੇੜ ਕੇ ਰੋਟੀ ਰੋਟੀ ਟੇ ਉਨ ਲੰਮੇ ਪਏ ਨੇ, ਆਪਣੇ ਆਪਣੇ। ਆਰੇ ਲੱਗੇ ਹੋਏ ਆ ਬੱਚੇ ਨਾ। ਠੀਕ ਹੈ, ਸਭ ਹਾਂਜੀ।
ਬਸ ਮੈਂ ਵੀ ਬੈਠੀ ਹੋਈ ਸੀ। ਬਾਰ ਲੋਬੀ ਦੇ ਅੰਦਰ, ਐਵੇਂ ਹਵਾ ਚੱਲ ਰਹੀ ਸੀ ਅੱਛੀ। ਮੈਂ ਵੀ ਬਾਰ ਲੋਬ ਦੇ ਚ ਬੈਠੀ ਹੋਈ ਸੀ। ਹਵਾ ਚੱਲ ਰਹੀ ਸੀ, ਗਾਣੇ ਵਾਣੇ ਚਲਾ ਕੇ, ਬਸ ਬੈਠੀ ਹੋਈ ਸੀ।
ਹਾਂਜੀ ਮੈਨੂੰ ਤਾ ਬਹੁਤ ਅੱਛਾ ਲੱਗਦੈ, ਮਿਊਜਿਕ ਸੁਣਨਾ।
ਅੱਛਾ ਮੈਨੂੰ ਵੀ ਬਹੁਤ ਅੱਛਾ ਲੱਗਦਾ। ਸੁਣਨਾ ਨਾ ਪਤਾ ਏ ਕਿ, ਬਾਰ ਮੈਂ ਵੀ ਹਾਂ ਪ ਕੀਤੀ ਆ ਨਾ, ਤੇ ਮੇਰਾ ਤੇ ਦਿਲ ਓਥੇ, ਮੈਂ ਨਾ ਪੁਲਿਸ ਡਾਕ ਕੇ ਨਾ ਬੈਠ ਕੁਰਸੀਆਂ ਰੱਖੀਆਂ ਹੁੰਦੀਆਂ, ਉੱਥੇ ਆਰਾਮ ਨਾਲ ਚਾਹ ਦਾ ਲੈ ਕੇ ਬੈਠ ਜਾ ਔਰ ਹੈਡਫੋਨ ਲਗਾ ਕੇ, ਬੜਾ ਮਸਤ ਮਿਊਜਿਕ ਸੁਣਦੀ ਆ ਬਹੁਤ ਰਿਲੀਫ ਮਿਲਦਾ।
ਹਾਂ ਵਧੀਆ। ਏਤੇ ਇਕ ਥੈਰਪੀ ਹੋ ਜਾਂਦੀ। ਤੁਸੀਂ ਕਿਹੜਾ ਮਿਊਜਿਕ ਸੁਣਦੇ ਹੋ? ਮਤਲਬ ਥੋੜਾ ਸੋਫਟ ਵਾਲਾ ਜਾਂ ਥੋੜ੍ਹਾ ਲਾਊਡ।
ਪਤਾ ਕਿ ਹੈ ਏਜ ਦੇ ਅਕੋਰਡਿੰਗ ਨਾ ਟੇਸਟ ਚੇਂਜ ਹੁੰਦੇ ਰਹਿੰਦੇ ਨੇ। ਮੈਂ ਪਤਾ ਕਿਉਂਕਿ ਏਨੇ ਕਿਸੇ ਤੂੰ ਨੀ ਦੇਖਿਆ ਇਹ ਮੈਂ ਖੁਦ ਤੇ ਐਕਸਪੈਰੀਮੈਂਟ ਕੀਤਾ। ਕਿ ਜਦੋਂ ਮੈਂ ਪਹਿਲੇ ਸੀ ਮੈਨੂੰ ਥੋੜੇ ਵੈਸੇ ਤਾਂ ਇੱਕ ਗੱਲ ਦੱਸ ਜਦੋਂ? ਮੈਨੂੰ ਸ਼ੁਰੂ ਤੋਂ ਹੀ ਨਾ ਥੋੜੇ ਸੋਫਟ ਜਾਂ ਮਿਊਜ਼ਿਕ ਪਸੰਦ ਹੈ ਤੇ ਤੇ ਬਸ ਚ ਮਿਊਜਿਕ ਪਸੰਦ ਮੈਨੂੰ ਇਹ ਪੜ ਧੜਕਦੇ ਲੱਗਦੇ ਜੋ ਅੱਜ-ਕੱਲ ਦੇ ਬੱਚੇ ਗਾਣੇ ਸੁਣਦੇ ਆ ਨਾ ਮੈਨੂੰ ਇਹ ਨੀ ਬਿਲਕੁਲ ਪਸੰਦ।
ਮੈਨੂੰ ਵੀ ਸੋਫਟ ਜ ਮਿਊਜਿਕ ਪਸੰਦ ਹੈ, ਜਿਵੇਂ ਸਿੰਪਲ ਗ ਹਿਟਾਰ ਦੀ ਟਿਊਨ ਹੋਏ ਜਾਂ ਇਹਦੀ ਜਿਵੇਂ ਦਿਲ ਰੂਬਾ ਦੀ ਟਿਊਨ ਹੁੰਦੀ ਪਿੱਛੋਂ ਦੀ ਹੁੰਦੀ ਹੈ ਨਾ ਬੈਕ ਸਾਊਂਡ ਹੁੰਦੀਆਂ ਐਵੇਂ ਦੀ ਇਂਸ ਇੰਸਟਰੂਮੈਂਟ ਦੀ ਸਾਊਂਡ ਹੋਏ ਲਾਈਟ ਮਿਊਜਿਕ ਹੋਏ ਐਵੇਂ ਦਾ ਅੱਛਾ ਲੱਗਦਾ ਹੈ।
ਹਾਂਜੀ ਮੈਨੂੰ, ਮੈਂਤੇ ਸੂਫ਼ੀ ਗਾਣੇ ਸੁਣਦੀ ਹਾਂ ਹਾਂਜੀ।
ਮੈਂ ਵੀ ਏਦਾਂ ਦੇ ਥੋੜੇ ਜਾਂ ਉਹ ਜੋ ਸੌਗ ਕਵਰ ਹੁੰਦੇ ਨੇ ਜੋ ਗਿਟਾਰ ਤੇ ਲੋਕ ਬੋਲਦੇ ਨੇ।
ਹਾਂਜੀ-ਹਾਂਜੀ।
ਉਹ ਸੁਣ ਲੈਂਣੀ ਆ ਤੇ ਐਵੇਂ-ਐਵੇਂ ਗਾਣੇਿਆਂ ਅੱਛਾ ਲੱਗਦੇ ਨੇ ਬਾਕੀ ਉਹ ਨੀ ਅੱਛੇ ਲਗਦੇ ਜੋ ਧੂਮ- ਧਾਮ- ਧਾਮ ਹੁੰਦੀ ਹੈ।
ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਨਿਕਲਦਾ ਧੂਮ- ਧਾਮ ਵਾਲੇ ਗਾਣਿਆਂ ਦਾ ਤੇ ਕੋਈ ਮਤਲਬ ਹੀ ਨਹੀਂ ਹੈ। ਅਜੀਬ ਬੱਚੇ ਸੂਟ ਗਾਣੇ ਦਾ ਨਾ ਇੱਕ ਇੱਕ ਵਰਡ ਤੁਸੀਂ ਹੋਰ ਨਾ ਸੁਣੋ ਤੇ ਫਿਰ ਪਤਾ ਉਹਨਾਂ ਦਾ ਮੀਨਿੰਗ ਦੇਖੋ ਬਹੁਤ ਕਿ ਟਰਾਈ ਹੁੰਦੀ ਕਈ ਵਾਰ ਨਾ ਸੌਂਗ ਵਿੱਚ ਬਹੁਤ ਗੈਪ
ਜਿਵੇਂ ਸਬ ਅ ਜੋ ਹੈਗੇ ਨੇ ਅਹ ਇਹ ਵੱਡੇ-ਵੱਡੇ ਉਹ ਹੈਗੇ ਨੇ ਸਿੰਗਰ ਹੈਗੇ ਨੇ
ਹਾਂਜੀ
ਪੰਜਾਬ ਦੇ ਇੰਨੇ ਸਿੰਗਰ ਹੈਗੇ ਨੇ ਤਾਂ ਸਾਰਿਆਂ ਦੇ ਗਾਣੇ ਇੰਨੇ ਮੀਨਿੰਗਫੁਲ ਨੇ ਇੰਨੇ ਅੱਛੇ ਤਰੀਕੇ ਨਾਲ ਉਹਨਾਂ ਨੇ ਬੋਲੇ ਹੋਏ ਨੇ
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਮ ਗ ਅਸਲੀ ਮਿਊਜ਼ਿਕ ਹੋਏ ਜੋ ਸਮਾਂ ਆਏ ਜਿਹਦਾ ਮੀਨਿੰਗ ਸਾਨੂੰ ਪਤਾ ਚੱਲੇ ਇਹ ਕੀ ਅੱਜ ਕੱਲ੍ਹ ਦੇ ਬੱਚੇ ਗਾਣੇ ਸੁਣ ਦੇ ਹੈ ਨਾ ਕੋਈ ਅਹ ਮਮਾਤਾਲ ਬਨਾ ਕੁਛ
ਹਾਂ ਜੋ ਜੋ ਹਿੰਦੂ ਦੇ ਵੀ ਹੁੰਦੇ ਆ ਨਾ ਜਿਵੇਂ ਕਿ ਕੋਈ ਗਾਣੇ ਹੁੰਦੇ ਜਿਵੇਂ ਓ ਪਾਲ ਹਨਨਾਰੇ ਹਨਾ ਇਹ ਵਲਾ ਜਾਂ ਕੌਣ ਕਹਿਤਾ ਹੈ ਭਗਵਾਨ ਇਹ ਇਹ ਵਾਲੇ ਜੋ ਇਹਨਾਂ ਦੇ ਗੀਤ ਹੁੰਦੇ ਆ ਇਹ ਵੀ ਬੜੇ ਅੇ ਅੱਛੇ ਹੁੰਦੇ ਆ
ਅੱਛਾ ਅੱਛਾ ਤੁਸੀਂ ਇਹ ਵੀ ਸੁਣਦੇ ਹੋ
ਹਾਂ ਉਹ ਭੜਾ ਹੀ ਅੱਛਾ ਲੱਗਦਾ
ਅੱਛਾ ਅੱਛਾ ਅੱਛਾ ਅੱਛ ਠੀਕ ਹੈ ਠੀਕ ਹੈ ਹਾਂਜੀ ਮੈਨੂੰ ਵੀ ਵੈਸੇ ਇਹਦਾ ਸੋਫਟ ਮਿਊਜਿਕ ਬਹੁਤ ਪਸੰਦ ਹੈ ਹਾਂਜੀ ਹਾਂਜੀ ਹਾਂ ਉਹ ਅੱਛਾ ਲੱਗਦਾ ਹਾਂ ਹ ਉਹ ਤੇ ਪ੍ਰੇਅਰ ਲਾਈਕ ਪ੍ਰੇਅਰ ਹੋਈ ਨਾ ਉਥ
ਹਾਂ ਮੈਨੂੰ ਬਹੁਤ ਅੱਛੀ ਲੱਗਦੀ ਉਹ ਮੈਂ ਮੈਂ ਜ਼ਰੂਰ ਸੁਣਨੀ ਆਾਂ ਉਹ ਇੱਕ ਦਿਨ ਚ ਇੱਕ ਵਾਰੀ
ਅੱਛਾ ਨਹੀਂ ਤੁਹਾਡੇ ਬੱਚੇ ਤੁਹਾਨੂੰ ਸੁਣਨ ਦਿੰਦੇ ਨੇ ਕਿਉਂਕਿ ਅੱਜ ਕੱਲ ਦੇ ਤੇ ਬੱਚਿਆਂ ਦੀ ਪਸੰਦ ਕੁਛ ਹੋਰ ਹੁੰਦੀ
ਅ ਜਿਵੇਂ ਕਿ ਬੱਚੇ ਦੇ ਆਪਣੇ ਆਪਣੇ ਹੁੰਦੇ ਆ ਸ਼ਾਮ ਦੇ ਟਾਈਮਿੰਗ ਵਿੱਚ ਸੁਦੀਆਂ
ਅੱਛਾ ਅੱਛਾ ਠੀਕ ਠੀਕ ਹੈ ਤੁਹਾਨੂੰ ਮਿਊਜਿਕ ਚੰਨਾ ਹੈ ਤੇ ਤੁਸੀਂ ਵੀ ਅ ਕੋਈ ਸਿੱਖਿਆ ਕੋਈ ਕੋਈ ਮਤਲਬ
ਹਾਂ ਗਿਟਾਰ ਮ ਗਿਟਾਰ ਸਿੱਖਿਆ ਦਾ
ਅੱਛਾਟ ਖਿਆਦਾ ਹੈ ਅਰੇ ਵਾਹ ਅੱ ਮੇਰੀ ਬੇ ਬ ਕਰਦੀ ਹੈ ਕਿ ਮੈਂ ਨਾ ਗਿਟਾਰ ਸਿੱਖਣਾ ਗਿਟਾਰ ਸਿੱਖ ਮੈਨੂੰ ਗਿਟਾਰ ਲੈੜੋ ਤੇ ਮੈਂ ਕਹਿੰਦੀ ਆ ਤੁਹਾਨੂੰ ਸਕੂਲ ਇਨੀ ਇਨੀ ਫੀਸਾਂ ਕਾਹਦੇ ਲਈ ਦਿੰਦੇ ਆ ਸਕੂਲੋਂ ਸਿੱਖੋ ਹੈ ਨਾ ਕਿਉਂਕਿ ਦੇਖੋ
ਤੇ ਸਗੋਂ ਬੜੀ ਫੀ ਮੈਂ ਤੇ ਹਾਂ। ਆ ਮਹੀਨੇ ਦੀ ਬੜੀ ਫੀਸ ਦਿੰਦੀ ਆ ਮੈਂ ਤੇ ਮਹੀਨਾ ਤਿੰਨ ਮਹੀਨੇ ਦੀ ਕਲਾਸਾਂ ਲਿੱਤੀਆਂ ਸੀ।
ਅੱਛ ਅੱਛਾ ਚਲੋ ਵਧੀਆ ਕੀਤਾ ਹਨਾ ਤੁਸੀਂ ਤੇ ਫਰੀ ਹੋ ਨਾ ਤੇ ਤੁਸੀਂ, ਤੇ ਲੈ ਲਈ ਆ ਹੁਣ ਬੱਚਾ ਕਿੱਥੋਂ ਲਏ ਬੱਚੇ ਨੇ ਸਕੂਲ ਜਾਣਾ, ਆ ਕੇ ਟਿਊਸ਼ਨ ਤੇਲ ਨੀ ਹੋ ਪਾਉਂਦਾ, ਨਹੀਂ ਇਹਦੇ ਪੈਸੇ ਟੀਚਰ ਨੇੈਂ ਬੁਕ ਲੲੇ ਤੁਸੀਂ, ਜਾ ਗਿਟਾਰ ਖਰੀਦ ਲੋ ਆਪਣਾ, ਤਾਂ ਮੈਂ ਤੁਹਾਨੂੰ ਕਲਾਸਿਸ ਦੇ, ਹ ਤੇ ਫਿਰ ਸੋਚ ਰਹੀ ਸੀ, ਫਿਰ ਤੁਸੀਂ ਕਿੱਥੋਂ ਖਰੀਦਿਆ ਸੀ ਗਿਟਾਰ,
ਮੈਂ ਤੇ ਇੱਥੋਂ ਓਨਲਾਈਨ ਖਰੀਦਿਆ ਸੀ।
ਓਕੇ ਓਕੇ ਤੁਸੀਂ ਆਨਲਾੲੀਨ,
ਹਾਂਜੀ ਆਨਲਾਈਨ ਵਧੀਆ ਰਹਿੰਦੇ ਨੇ,
ਮੈ ਕਿਹਾ ਠੀਕ ਨਿਕਲ ਗਿਆ ਆਨਲਾਈਨ ਖਰੀਦਿਆ ਸੀ।
ਹਾਂ-ਹਾਂ ਸਭ ਤੋਂ ਬੈਸਟ ਹੀ ਆਨਲਾਈਨ, ਹੁੰਦੇ ਨੇ ਮਤਲਬ ਅੱਛੀ ਖਾਸੀ ਕੁਆਲਿਟੀ ਹੁੰਦੀ ਉਹਦੀ ਸਭ ਵਧੀਆ ਹੁੰਦਾ ਆਨਲਾਈਨ।
ਅੱਛਾ-ਅੱਛਾ ਮੇਰੇ ਨੇ, ਰਿਲੇਟਿਵ ਹੈਗੇ ਨੇ ਉਹਨਾਂ ਦੀ, ਬੇਟੀੇ ਦਿਲ ਰੂਬਾ ਸਿੱਖ ਰਹੀ ਹੈ।
ਅੱਛਾ ਦਿਲ ਰੂ ਦਿਲ ਰੂਬਾ ਵੀ ਬੜਾ ਅੱਛਾ ਹੁੰਦਾ ਪਰ ਦਿਲ ਰੂਬਾ ਨਾ ਵਜਾਉਣਾ ਬੜਾ ਔਖਾ ਹੁੰਦਾ ਹੈ।
ਅੱਛਾ ਨਹੀਂ ਟਾਈਮ ਲੱਗਦਾ ਹੈਗਾ।
ਹਾਂ ਬਹੁਤ ਟਾਈਮ ਲੱਗਦਾ। ਪਰ ਅੱਛਾ ਲੱਗਦਾ ਉਹਦੀ ਉਹਦੀ ਟਿਊਨ ਉਹਦਾ ਜੋ ਸਾਊਂਡ ਆਉਂਦਾ ਉਹ ਬੜਾ ਲਾਈਟ ਸਾਊਂਡ-ਤ ਹੁੰਦਾ ਬਹੁਤ ਅੱਛਾ ਲੱਗਦਾ ਹੈ ਉਹ ਸਾਊਂਡ,
ਹਾਂ
ਸਾਊਂ ਤੇ ਸਿਤਾਰ, ਦਾ ਵੀ ਬੜਾ ਸੋਹਣਾ ਲੱਗਦਾ ਹੈ।
ਹਾਂ ਬਹੁਤ ਸਾਰੇ ਇੰਸਟਰੂਮੈਂਟ ਏ ਪਰ ਇਕ ਕੰਮ ਅਲਗ ਅਲਗ, ਸ- -ਮਤਲਬ - -ਅਲਗ ਹੀ ਕੁਆਲਟੀ - ਇਹ ਸਭ ਬਹੁਤ ਅੱਛਾ ਲੱਗਦਾ ਨਾ ਇਹ ਸਾਨੂੰ
ਸਿਤਾਰ ਇੰਨਾ ਵਧੀਆ ਲੱਗਦਾ ਹੈ, ਸਿਤਾਰ ਦੀ ਟਯੂਨਿੰਗਸ ਇੰਨੀਆਂ ਅੱਛੀਆਂ ਆਉਂਦੀਆਂ,
ਸਿਖਾ ਦਿੰਦੇ ਸੀ ਤੁਹਾਨੂੰ ਜੋ ਤੁਸੀਂ ਸਕੂਲ ਪੜ
ਹਾਂ-ਹਾਂ, ਜਦੋਂ ਮੈਂ ਸ ਸਕੂਲ ਪੜ੍ਹਦੀ ਹੁੰਦੀ ਸੀ ਤਾਂ ਵੀ ਮੈਨੂੰ ਸਿਖਾਇ ਸਿਖਾਇਆ ਮੈਂ ਤਾਂ ਸਿੱਖਿਆ ਸੀ ਪਰ ਤਾਂ ਪੜ੍ਹਾਈ ਜ਼ਿਆਦਾ ਸੀ ਤੇ ਇਹਨਾਂ ਨੀ ਸਿੱਖ ਪਾਏ ਤੇ ਹੁਣ ਜਦ ਸਭ ਕੁਛ ਕਟ ਲਿਆ ਹੁਣਾ ਟਾਈਮ ਰਹੇ ਹਾਂ
ਓਕੇ- ਓਕੇ- ਓਕੇ ਸਹੀ ਹੈ। ਹਾਂ, ਠੀਕ ਹੈ ਸਿੱਖਣੀ ਚਾਹੀਦੀ ਹੈ। ਤੇ ਮੈਂ ਤੇ ਮੇਰਾ ਮੰਨਣਾ ਹੈ ਕਿ ਹੁਨਰ ਤੁਹਾਡੇ ਅੰਦਰ ਜਿੰਨੇ ਵੀ ਹੋਣ ਉਹ ਘੱਟ ਹੈ ਹੈਨਾ। ਕਿੰਨੀਆਂ ਹੁਨਰ ਹੋਣਾ ਬਹੁਤ ਜ਼ਰੂਰੀ ਹੈ, ਮਤਲਬ ਇੱਕ ਪੜ੍ਹਾਈ ਦਾ ਹੁਨਰ ਹੋਣਾ ਏਓ ਇਥੇ ਸਬ ਚੰਗੀ - ਹੈ ਇਹਨੂੰ
ਦੇਖੋ ਪੜ੍ਹਾਈ ਇੰਨੀ ਹੀ ਹੋਣੀ ਚਾਹੀਦ ਡੀ ਆਈ ਵਾਏ, ਹੈ ਜਿਵੇਂ ਕਿ ਮੰਨ ਲਓ ਤੁਹਾਡੀ ਕੁੜੀ ਅਗਰ ਅ ਬਾਰਵੀਂ ਚ ਹੈ। ਠੀਕ ਏ। ਅਗਰ ਉਹਨੇ ਪੜ੍ਹਾਈ ਕਰਨੀ ਹੈ ਅਗਰ ਉਹਦਾ ਪਾਸਿੰਗ ਕਰਾਈਟੀਰੀਆ ਅਗਰ ਅ ਪਚਪਨ ਪਰਸੈਂਟ ਸੈਂਟ ਵੀ ਹੈ ਨਾ ਤ ਤੁਸੀਂ ਸੱਠ ਪਰਸੈਂਟ ਤੱਕ ਲੈ ਆਓ ਬੜੀ ਹੁੰਦੀ ਹੈ।
ਹਾਂਜੀ।
ਹਾਂਜੀ, ਏਕ ਬੇਟਾ ਤੁਹਾਡਾ ਪਿੱਛੇ
ਹਾਂਜੀ ਬਸ ਤੁਹਾਨੂੰ ਕੀ ਦੱਸਾਂ ਬੱਚੇ ਅਵਾਜਾਂ ਹੀ ਲਾਉਂਦੇ ਰਹਿੰਦੇ ਨੇ।
ਹਾਂ ਕਹਿ ਰਿਹਾ ਐਵੇਂ ਮੰਮਾ
ਹਾਂ ਬਸ ਕੀ ਦੱਸਾਂ ਬਸ ਜਰਾ ਜਿੰਨਾ ਬਹਿ ਕੇ ਕਿਸੇ ਨਾਲ ਹੈਲੋ ਇਹ ਤੇ ਬੱਚੇ ਤਾ ਗੱਲ ਵੀ ਨੀ ਕਰਨ ਦੇਂਦੇ।
-ਹਾਂ ਬੱਚੇ ਦੁਖੀ ਕਰਦੇ ਨੇ ਨਾ, ਛੋਟੇ ਬੱਚੇ ਨੇ ਨਾ ਤੁਹਾਡੇ ਫੇਰ
ਹਾਂ, ਬਸ ਕੀ ਕਰੀਏ ਚਲੋ ਕੋਈ ਨੀ। ਇਹ ਹੋ ਜਾਣਗੇ ਵੱਡੇ।
ਹੋਰ ਤੁਹਾਡੀ ਕੁੜੀ ਸਿਖਦੀ ਹੈ, ਗਿਟਾਰ ਸਿੱਖਦੀ ਹੈ ਤੁਹਾਡੀ ਬੇਟੀ ਗਿਟਾਰ।
ਨਹੀਂ-ਨਹੀਂ ਉਹਨੇ ਨਾ ਗਿਟਾਰ ਮੈਂ ਲੈ ਕੇ ਦੇਣਾ ਉਹਨੂੰ ਗਿਟਾਰ ਮੈਂ ਨਾ ਦੇਖ ਹੀ ਰਹੀ ਹਾਂ ਗਿਟਾਰ ਵਸਤੇ ਨਾ ਅੱਛਾ ਨਾ ਗਿਟਾਰ ਮਿਲ ਜਾਏ ਤੇ ਮੈਂ ਇਹਨੂੰ ਲੈਦੇਵਾਂ।
ਤੇ ਤੁਹਾਨੂੰ ਸਸਤਾ ਮਿਲੇਗਾ
ਓਕੇ।
ਤੇ ਇੱਕ ਤਾਂ ਉਹਦੀ ਕੁਆਲਿਟੀ ਅੱਛੀ ਮਿਲੇਗੀ।
ਅੱਛਾ ਜੀ।
ਨਾਲ ਤੁਹਾਨੂੰ ਕੁਆਂਟੀਟੀ ਦੀ ਗਾਰੰਟੀ ਵੀ ਮਿਲੇਗੀ।
ਅੱਛਾ-ਅੱਛਾ ਠੀਕ ਹੈ ਜੀ ਠੀਕ ਹੈ ਹਾਂ ਦੇਖਾਂਗੇ ਫਿਰ ਆਨਲਾਈਨ ਦੇਖ ਹਾਂਗੀ ਫੇਰ ਕਹਿ ਰਹੀਏ ਪਹਿਲੇ ਗਿਟਾਰ ਸਿਖਾਓ ਫਿਰ ਮੈਨੂੰ ਦਿਲ ਰੂਬਾ ਸਿੱਖਣਾ
ਜਦੋਂ ਮੰਗਾਇਆ ਸੀ ਮੈਂ ਫਿਰ ਤੁਹਾਨੂੰ ਭੇਜਾਂਗੀ ਤੁਸੀਂ ਲਿੰਕ ਤੋਂ ਹੀ ਮੰਗਵਾ ਲੈਣਾ
ਨਹੀਂ ਨਹੀਂ ਤਾਂ ਤੁਸੀਂ ਭੇਜ ਹੀ ਦੇਣਾ। ਮੰਗਵਾਉਣਾ ਤੇ ਮੈਂ ਹੈ ਹੀ ਏ ਦੇਖੋ।
ਹਾਂ ਮੈਂ ਭੇਜ ਦਵਾਂਗੀ ਸਿਖਾਓ ਨਹੀਂ, ਬਹੁਤ ਅੱਛਾ ਹੈ ਗਿਟਾਰ ਇੱਕ ਤੇ ਬੰਦੇ ਦੀ ਇੱਕ ਅਲੱਗ ਐਕਟੀਵਿਟੀ ਹੋ ਜਾਂਦੀ ਹੈ ਹੁਨਰ ਆ ਜਾਂਦਾ ਹੈ, ਨਾਲੇ ਅੱਜ ਕੱਲ ਤੇ ਲੋਕ ਇੰਨੀ ਇੰਨੀ ਰੀਲਾਂ ਪਾਉਂਦੇ ਨੇ, ਗਿਟਾਰ ਵਜਾ ਵਜਾ ਕੇ ਇੰਨਾ ਫੇਮਸ ਹੋ ਜਾਂਦੇ ਨੇ, ਐਕਟੀਵਿਟੀ ਦੂਸਰੀ ਵੀ ਹੋਣੀ ਚਾਹੀਦੀ ਪੜ੍ਹਾਈ ਦੇ ਨਾਲ ਤੁਸੀਂ ਉਹਨੂੰ ਸਿਖਾਓ।
ਹਾਂਜੀ-ਹਾਂਜੀ, ਬਿਲਕੁਲ ਸਿਖਾਵਾਂਗੀ ਮੈਂ ਕਿਉਂ ਨੀ ਸਿਖਾਵਾਂਗੀ।
ਹਾਂ ਸਾਰੇ ਇੰਸਟਰੂ ਮੈਂ ਤੇ ਸ ਸਗੋਂ ਹੁਣ ਕਹਿ ਰਹੀ ਸੀ ਕਿ ਹੁਣ ਗਿਟਾਰ ਵਜਾਉਣਾ ਆ ਗਿਆ ਏ ਮਤਲਬ ਆਉਂਦਾ ਹੈ ਤੇ ਮੈਂ ਹੁਣ ਕੋਈ ਹੋਰ ਇੰਸਟਰੂਮੈਂਟ ਵੀ ਸਿੱਖਾ ਮੈਨੂੰ ਢੋਲਕੀ ਵੀ ਆਉਂਦੀ ਵਜਾਉਣੀ,
ਓਕੇ ਅੱਛਾ ਅੱਛਾ ਹੂੰ, ਢੋਲਕੀ ਵੀ ਆਉਂਦੀ ਧੰਨਵਾਦ। ਬਹੁਤ ਅੱਛੀ ਗੱਲ ਹੈ ਤੇ ਸਹੀ ਗੱਲ ਏ ਅੱਛਾ ਮਤਲਬ ਫਿਰ ਮਿਊਜਿਕ ਵਿਚ ਤੁਹਾਡਾ ਅੱਛਾ ਖਾਸਾ ਇੰਟਰਸਟ ਲੱਗਦਾ ਹੋਇਆ ਮੈਨੂੰ ਤੇ,
ਹਾਂ, ਮੈਂ ਕਰਨਾ ਚਾਹੁੰਦੀ ਹ ਮੈਂ ਮਿਊਜ਼ਿਕ ਚ ਹੀ ਨਹੀਂ ਪੜ੍ਹਾਈ ਕਰ ਸਕਦੀ ਪੜ੍ਹਾਈ ਦਾ ਪੈਸੇ ਨਹੀਂ ਹੈਗੇ ਸੀ ਇੰਨੇ,
ਅੱਛਾ-ਅੱਛਾ ਕੋਈ ਨੀ, ਚਲੋ ਠੀਕ ਹੈ ਫੇਰ ਤੁਸੀਂ ਨਾ ਮੈਨੂੰ ਉਹਦਾ ਗਿਟਾਰ ਦਾ ਨਾ ਲਿੰਕ ਸੈਂਡ ਕਰ ਦਿਓ ਨਾ
ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਸੈਂਡ ਕਰਦਾਂਗੀ ਤੁਸੀਂ ਮੰਗਾ ਲੈਣਾ ਠੀਕ ਹੈ ਜੀ, ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।